ਹੋ ਸਤੀ ਸਤਿ ਸ੍ਰੀ ਅਕਾਲ ਜੀ ਹਾਲ ਵਧੀਆ ਸਭ ਵਧੀਆ ਤੁਸੀਂ ਦੱਸੋ ਤੁਸੀਂ ਕਿਵੇਂ ਹੋ
ਬਸ, ਬਸ ਵਧੀਆ, ਵਧੀਆ
ਹੋਰ
ਹੋਰ ਬਸ ਕੁਛ ਨੀ ਤੁਹਾਡੇ ਨਾਲ ਮੈਂ ਵੀ ਗੱਲ ਕਰਨੀ ਸੀ ਮੈਂ ਕਿਹਾ ਤੁਹਾਨੂੰ ਪਤਾ ਸਾਲ ਸਾਡੇ ਇੱਥੇ ਇੰਨੀ ਬਾਰਿਸ਼ ਹੋਈ ਬਾਰਿਸ਼ ਦੇ ਨਾਲ ਇੰਨਾ ਉਹ ਮਿੱਟੀ ਕੱਟਾ ਪੈ ਗਿਆ ਹੋਇਆ, ਮੈਂ ਕਿਹਾ ਚਲੋ ਹੁਣ ਇਹਨੂੰ ਸਾਫ਼ ਕਰੀਏ ਦੇਖੋ ਸਾਫ਼ ਸਫ਼ਾਈ ਵੀ ਕਿੰਨੀ ਜ਼ਰੂਰੀ ਰਹਿੰਦੀ ਹੈ।
ਕਾਲ ਦੇ ਟਾਈਮ ਦੇਖੋ ਆਪਾਂ ਸਾਫ਼ ਸਫ਼ ਪਾਈ ਨਹੀਂ ਰੱਗਦੇ ਤਾਂ ਕਿੰਨੀ ਕੁ ਬਿਮਾਰ ਵੀ ਲੱਗਦੀਆਂ ਤੁਹਾਨੂੰ ਪਤਾ ਹੀ ਹੈ ਅਸੀਂ ਹੋਸਪਿਟਲ ਚ ਗਏ ਉਸ ਦਿਨ ਵੈਸੇ ਹੀ ਦਵਾਈ ਲੈਣ ਤਾਂ ਮੈਂ ਵੇਖਿਆ ਇੰਨੇ ਲੋਕ ਬਿਮਾਰ ਪਏ ਵਏ ਉਹ ਮੈਂ ਡਾਕਟਰ ਤੋਂ ਪੁੱਛਿਆ ਮੈਂ ਕਿਹਾ ਅੱਜ ਕੀ ਹੋ ਗਿਆ ਇੰਨੇ ਪੇਸ਼ੈਂਟ ਆਏ ਹੋ ਆ। ਤੁਹਾਡੇ ਕੋਲ ਕਹਿੰਦਾ ਲੋਕ ਆਪਦੀ ਸਿਹਤ ਦਾ ਧਿਆਨ ਤਾਂ ਰੱਖਦੇ ਨੀ ਸਾਫ ਸਫਾਈ ਤਾਂਾ ਰੱਖਦੇ ਨੀ ਆਪਦੇ ਆਸ ਪਾਸ ਵੀ ਨੀ ਰੱਖਦੇ ਕਈ ਲੋਕੀ ਤਾਂ ਤੁਸੀਂ ਵੇਖਿਆ ਹੋਏਗਾ।
ਨੂੰ ਤਿਆਰ ਹੈ ਮੂੰਹ ਤੇ ਮੇਕਅਪ ਮੁੂਕਅਪ ਲਾ ਲ ਬਾਕੀ ਤਰੀਕਿਆਂ ਦੇ ਵੀ ਤਾਂ ਦੇਖਣਾ ਹੁੰਦਾ ਆ ਹੱਥ ਪੈਰ ਵੀ ਤਾਂ ਦੇਖਣੇ ਹੁੰਦੇ ਨੇ ਕਈ ਲੋਕ ਇੰਨੇ ਗੰਦੇ ਹੁੰਦੇ ਨੇ ਜਿਵੇਂ ਆਪਣੀ ਬੋਡੀ ਤੇ ਧਿਆਨ ਹੀ ਨਹੀਂ ਹੁੰਦਾ ਉਹਨਾਂ ਨੂੰ ਬਸ ਘੁੰਮਣਾ ਫਿਰਨਾ ਇਹ ਸਭ ਚੀਜ਼ਾਂ ਬਾਰੇ ਉਹਨਾਂ ਨੂੰ ਪਤਾ ਹੁੰਦਾ ਕਿਉਂਕਿ, ਕਲੀਨ ਨੈਸ ਵੀ ਤਾਂ ਕਿੰਨੀ ਵਧੀਆ ਰਹਿੰਦੀ। ਐਹੀ ਐ ਨਾ ਸਾਡੇ ਲਈ ਭਾਵੇਂ ਉਹ ਆਪਣੇ ਲਈ ਹੈ ਭਾਵੇਂ ਉਹ ਘਰੇ ਹੈ ਭਾਵੇਂ ਉਹ ਬਾਹਰ ਆ ਕੁਛ ਕੁਛ ਵੀ ਹੈਗਾ ਤੇ ਤੁਸੀਂ ਕਿਚਨ ਲੈ ਲਓ ਯਾਰ ਤੁਸੀਂ ਅਗਰ ਕਿਚਨ ਚ ਕੁਛ ਬਣਾ ਰਹੇ ਹੋ ਕਿ ਤੁਸੀਂ ਬਣਾ ਬਣਾ ਕੇ ਤੁਹਾਡਾ ਜਿਹੜਾ ਗੰਦ ਤੁਸੀਂ ਸਾਈਡ ਤੇ ਰੱਖੀ ਜਾ ਰਹੇ ਔ, ਤੁਸੀਂ ਦਸ ਪੰਦਰਾਂ ਮਿੰਟ ਤੱਕ ਉਹਨੂੰ ਸਾਫ਼ ਨਹੀਂ ਨਾ ਕੀਤਾ ਤੇ ਬਾਅਦ ਚ ਜਿਹੜੀ ਕਿਚਨ ਦੀ ਬੁਰੀ ਹਾਲਤ ਹੋਣੀ ਹੈ, ਕੋਕਰੋਚ ਆਉਣਗੇ ਮੱਖੀਆਂ ਕੀੜੇ ਦੇਖੋ ਉਹਦਾ ਵੀ ਕੀ ਫਾਇਦਾ ਜਿੱਥੇ ਅਸੀਂ ਖਾਣਾ ਬਣਾ ਰਹੇ ਅਸੀ ਉੱਥੇ ਹੀ ਸਾਰਾ ਕੁਛ ਗੰਦਾ ਕਰਦੇ ਪਏ ਹਾਂ।
ਉਹ ਵਾਲੇ ਵੀ ਆਪਾਂ ਜਿਹੜੇ ਬੱਚਾ ਖਾਣਗੇ ਬੱਚੇ ਵੀ ਖਾਣਗੇ ਅਸੀਂ ਵੀ ਖਾਵਾਂਗੇ ਘਰ ਵਿੱਚ ਬਜ਼ੁਰਗ ਵੀ ਹੁੰਦੇ ਨੇ ਬਜ਼ੁਰਗਾਂ ਨੂੰ ਤਾਂ ਤੁਹਾਨੂੰ ਔਰ ਬੱਚਿਆਂ ਨੂੰ ਤਾਂ ਤੁਹਾਨੂੰ ਪਤਾ ਹੀ ਹੈ ਇਨਫੈਕਸ਼ਨ ਕਿੰਨੀ ਜਲਦੀ ਹੁੰਦੀ
ਜਲਦ ਬਿਲਕੁਲ ਬਿਲਕੁਲ ਤਾਂ ਬੜੀ ਜਲਦੀ ਇਫੈਕਟ ਪੈਂਦਾ ਉਹਨਾਂ ਨੂੰ ਅਤੇ ਇਹ ਚੀਜ਼ਾਂ ਦਾ
ਮੈਂ ਤਾਂ ਆਪ ਮੈਂ ਤਾਂ ਨਾਲ ਦੇ ਨਾਲ ਕੀ ਕਰਦੀ ਹਾਂ ਨਾਲ ਦੇ ਨਾਲ ਕੰਮ ਕੀਤਾ ਤਾਂ ਨਾਲ ਦੇ ਨਾਲ ਕਿਚਨ ਸਮੇਟਦੀ ਸੀ ਬਾਅਦ ਚ ਤਾਂ ਫਿਰ ਉਹੀ ਹੋ ਜਾਂਦਾ ਹੈ, ਕਿ ਫਿਰ ਬਾਦ ਅਛੀ ਕਰਾਂਗੇ ਬਾਦ ਚ ਕਰਾਂਗੇ।
ਬਾਦ ਚ ਹੁੰਦਾ ਹੀ ਨਹੀਂ ਹੈਗਾ। ਗੰਦਗੀ ਬਾਅਦ ਚ ਵੱਖਰੀ ਪਈ ਰਹਿੰਦੀ ਹੈ ਹੁਣ ਜਿਵੇਂ ਤੁਹਾਨੂੰ ਕਿਹਾ ਬਾਰਿਸ਼ ਤੇ ਹੋ ਰਹੀ ਸੀ ਇੰਨੀ ਜ਼ਿਆਦਾ ਤੇ ਹੁਣ ਅ ਹਵਾ ਤੂਫਾਨ ਚੱਲੀ ਐ ਤੇ ਮੈਂ ਕਿਹਾ ਚੱਲ ਹੁਣ ਇਹਨੂੰ ਸਾਫ਼ ਕਰਾਂ ਬਸ ਹੁਣ ਪਾਣੀ ਮਾਰ ਕੇ ਹੋਰ ਝਾੜੂ ਨਾਲ ਕੀਤਾ ਐ। ਪਰ ਬਾਇਪਰ ਮਾਰਿਆ ਥੋੜਾ ਅੱਜ ਮੈਂ ਕਿਹਾ ਦੇਖੋ ਸਾਫ਼ ਹੀ ਤਾਂ ਜ਼ਰੂਰੀ ਹੈ ਨਾ ਗੰਦ ਤਾਂ ਪੈ ਗਿਆ ਹੁਣ ਇਹਨੂੰ ਵੀ ਕਰਨਾ ਤਾਂ ਅਸੀਂ ਆਪ ਹੀ ਹੈ, ਨਾ ਹੁਣ ਕਿਸੇ ਨੇ ਬਾਹਰੋਂ ਆ ਕੇ ਤੇ ਕਰ ਨੀ ਦੇਣਾ।
ਤੁਹਾਡੀ ਐਦਾ,
ਬਿਲਕੁਲ ਨਾਲੇ ਤੁਹਾਨੂੰ ਪਤਾ ਹੈ, ਕਈ ਕਈ ਤਾਂ ਪੇਰੈਂਟਸ ਵੀ ਏਦਾਂ ਹੁੰਦੇ ਨੇ ਵੀ ਬੱਚਿਆਂ ਵੱਲ ਧਿਆਨ ਹੀ ਨਹੀਂ ਦਿੰਦੇ ਗੰਦੇ ਉਹਨਾਂ ਨੂੰ ਭੇਜ ਦਿੰਦੇ ਨੇ ਯੂਨੀਫਾਰਮ ਵੀ ਨੀ ਪਾਈ ਕੁਛ ਵੀ ਨੀ ਮਤਲਬ ਹਨਾ। ਗੰਦੀ ਪ੍ਰੈਸ ਨਹੀਂ ਹੈਗੀ ਨੇਲਸ ਐਨੇ ਹਾਂ ਨੇਲਸ ਕਿੰਨੇ ਗੰਦੇ ਦੇਖੋ ਉਹਦਾ ਵੀ ਕੀ ਫਾਇਦਾ
ਸਹੀ ਗੱਲ ਹੈ, ਮਹੀਨਿਆਂ ਚ ਮੈਨੂੰ ਤਾਂ ਆਪ ਦੇਖੋ ਮੈਂ ਤਾਂ ਆਪ ਪਹਿਲਾਂ ਮੈਨੂੰ ਲੱਗਦਾ ਕਿੰਨਾ ਬੁਰਾ ਲੱਗਦਾ ਮੈਂ ਤਾਂ ਚਾਹੇ ਮੈਨੂੰ ਸਵੇਰੇ ਹੀ ਕਿਉਂ ਨਾ ਆਪਣੇ ਬੇਟੇ ਦੀ ਡਰੈੱਸ ਪ੍ਰੈਸ ਕਰਨ ਕਰਨੀ ਪਏ ਮੈਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਉਹਦੀ ਡਰੈਂਸ ਬੈਸੇ ਤਾਂ ਰਸ ਕੋਸ਼ਿ ਕੋਸ਼ਿਸ਼ ਇੰਨੀ ਰਹਿੰਦੀ ਹੈ, ਕਿ ਰਾਤ ਨੂੰ ਹੀ ਸਾਰਾ ਕੁੱਝ ਸਮੇਟ ਕੇ ਸੋਈਏ। ਕਿ ਸਵੇਰੇ ਇੰਨੀ ਕੋਈ ਦਿੱਕਤ ਹੀ ਨਾ ਹੋਏ ਸਾਨੂੰ ਕਿ ਕਦੇ ਕੁਛ ਚੀਜ਼ ਦੇਖੋ ਸਾਫ਼ ਸਫ਼ਾਈ ਤਾਂ ਤੇ ਹਾਥੀ ਆ ਆਪਦੇ
ਹਾਂਜੀ
ਮੈਂ ਤਾਂ ਆਪ ਰਾਤ ਰਾ ਨੂੰ ਹੀ ਸਾਰਾ ਕੁਛ ਉਹਦੀ ਡਰੈਸ ਵੀ ਪ੍ਰੈਸ ਓਹੀ ਸਾਰਾ ਕੁਛ ਉਦੀ ਡਰੈੱਸ ਵੀ ਪ੍ਰੈਸ ਕਰਕੇ ਸਭ ਕੁਛ ਉਹਨੂੰ ਰਾਤ ਨੂੰ ਹੀ ਬੋਲ ਦੇਣੀ ਆਪਦਾ ਬੈਗ ਵੀ ਪੈਕ ਕਰਕੇ ਰੱਖ ਦਈ ਮੇਰੇ ਤੋਂ ਸਵੇਰੇ ਸਵੇਰੇ ਇੰਨਾ ਖਲਾਰਾ ਨੀ ਪਾਇਆ ਜਾਂਦਾ ਫਿਰ ਉਹਨੂੰ ਸਮੇਟੋ ਬਹਿ ਕੇ
ਹਾਂ ਤਾਂ ਗੱਲ ਹੈਗੀ ਹੈ ਮੈਂ ਉਹੀ ਕਹਿ ਰਹੀ ਹਾਂ ਓ ਹਾ ਇਹ ਤੇ ਗੱਲ ਹੈਗੀ ਹੈ, ਮੈਂ ਉਹੀ ਕਹਿ ਰਹੀ ਆ ਤੁਹਾਨੂੰ ਸਾਡੇ ਨਾ ਮਤਲਬ ਮੈਂ ਪਹਿਲਾਂ ਟੀਚਿੰਗ ਕਰਦੀ ਹੁੰਦੀ ਸੀ ਹੁਣ ਮੈਂ ਛੱਡਤਾਂ ਹੋਇਆ ਉਹਦੇ ਵਿੱਚ ਕੀ ਹੁੰਦਾ ਸੀ ਕਿ ਮਤਲਬ ਨਿਆਣਾ ਬੱਚਿਆਂ ਨੇ ਆਉਣਾ ਬੱਚਿਆਂ ਦੀ ਯੂਨੀਫਾਰਮ ਪਰੈਸ ਨਹੀ ਹੈਗੀ, ਗੰਦੀ ਯੂਨੀਫਾਰਮ, ਨੇਲ ਸਾਫ ਨਹੀ ਹੈਗੇ, ਸ਼ੂਜ ਗੰਦੇ ਏਦਾਂ ਫਿਰ ਬੱਚਿਆਂ ਨੂੰ ਵੀ ਹੁੰਦਾ ਹੁੰਦਾ ਨਾ ਕਿ ਮਤਲਬ ਇੱਕ ਜਿਵੇਂ ਸਾਫ਼ ਬੱਚਾ ਹੋਏਗਾ ਨੀਟ ਐਂਡ ਕਲੀਨ ਵਾਲਾ। ਤੁਸੀਂ ਜਦੋਂ ਬੋਲੋਗੇ ਕਿ ਹਾਂ। ਏਦੀ ਦੇਖੋ ਯੂਨੀਫਾਰਮ ਕਿੰਨੀ ਸਾਫ਼ ਏ ਤੁਹਾਡੀ ਇੰਨੀ ਗੰਦੀ, ਬੱਚਿਆਂ ਨੂੰ ਨਾ ਫੇਰ ਥੋੜ੍ਹਾ ਜਿਹਾ ਹੁੰਦਾ ਵੀ ਹੈਗਾ ਹੈਾ ਬੱਚਾ ਪਿੱਛੇ ਪਿੱਛੇ ਡਰਦਾ ਹੈ ਮੈਨੂੰ ਨਾ ਅੱਗੇ ਕਾਰ ਲੇਨ ਮੇਰੀ ਨ ਇੰਸੁਲਟ ਕਰ ਦੇਨ
ਪਤਾ ਕੀ ਹੁੰਦਾ ਇੱਕ ਬੱਚਾ ਸਾਫ਼ ਸੁਥਰੇ ਤਰੀਕੇ ਨਾਲ ਤਿਆਰ ਹੋ ਕੇ ਸਕੂਲ ਵਿੱਚ ਆ ਜਾਂਦਾ ਟੀਚਰ ਦਾ ਧਿਆਨ ਹੋਰ ਬੰਦੇ ਜਿਹੜੇ ਵੀ ਹੁੰਦੇ ਨੇ ਉੱਤੇ ਉਹਨਾਂ ਦਾ ਔਰ ਬੰਦੇ ਜੇੜੇ ਵੀ ਹੁੰਦੇ ਨੇ ਓਥੇ ਉਨਾ ਦਾ ਧਿਆਨ ਨੈਚੁਰਲੀ ਉਹਦੇ ਵੱਲ ਜਾਂਦਾ, ਇੱਕ ਬੱਚਾ ਗੰਦਾ ਹੈ ਤਾਂ ਨੈਚੁਰਲੀ ਹੈ ਉਹਦੇ ਵੱਲ ਵੀ ਜਾਊਗਾ ਕਿ ਉਹ ਇੰਨਾ ਗੰਦਾ ਤਿਆਰ ਹੋ ਕੇ ਆਇਆ ਸਕੂਲ ਵਿੱਚ
ਬਿਲਕੁਲ ਬਿਲਕੁਲ ਤੇ ਫਿਰ ਦੇਖੋ ਨਾਲ ਬੱਚਿਆਂ ਨੂੰ ਇਹ ਵੀ ਹੁੰਦਾ ਯਾਰ ਕਿ ਜੇ ਮੈਂ ਗੰਦਾ ਜਾਵਾਂਗਾ ਮੈਂ ਪਨਿਸ ਹੋਜਾਂਗਾ ਹਨਾ ਮੈਨੂੰ ਮੈਮ ਬਾਹਰ ਕੱਢ ਦੇਣਗੇ ਮੈਨੂੰ ਡਾਂਟ ਪਏਗੀ ਉਹ ਕੁਛ ਹੋਏਗਾ ਦੇਖੋ ਏਦਾਂ ਦੇ ਵੀ ਮਤਲਬ ਪੇਰੈਂਟਸ ਹੁੰਦੇ ਨੇ ਧਿਆਨ ਹੀ ਨੀ ਜਿਹੜੇ ਆਪਣੇ ਬੱਚੇ ਚਾਵਲ ਦਿੰਦੇ
ਅੱਜ ਕੱਲ੍ਹ ਤਾਂ ਸਕੂਲਾਂ ਵਿੱਚ ਵੀ ਤੁਹਾਨੂੰ ਪਤਾ ਹੀ ਹੈ ਹਾਈਜੀਨਿਕ ਲਈ ਕਲੀਨਗਨੈਸ ਲਈ ਕਿੰਨੇ ਕੁ ਸਾਰੇ ਉਹ ਕੀਤੇ ਜਾਂਦੇ ਨੇ ਅਹ ਲੋਕ ਇਹਦੇ ਵਾ ਵਾਸਤੇ ਬੱਚਿਆਂ ਨੂੰ ਦੱਸ ਦੱਸਿਆ ਵੀ ਜਾਂਦਾ ਹੈ ਕਿ ਤੁਸੀਂ ਸਾਫ਼ ਸੁਥਰੇ ਰਹੋਗੇ ਤਾ ਤੁਹਾਨੂੰ ਇਨਫੈਕਸ਼ਨ ਨੀ ਹੋਏਗਾ। ਕਿੰਨਾ ਕੁਛ ਦੱਸਦੇ ਨੇ
ਬਿਲਕੁਲ, ਬਿਲਕੁਲ ਉਹ ਤਾਂ ਗੱਲ ਹੈਗੀ ਆ ਨਾਲੇ ਤੁਹਾਨੂੰ ਪਤਾ ਹੈ, ਮਤਲਬ ਸਾਡੇ ਨਾ ਇੱਥੇ ਨਰਬਏ ਹੈਗੇ ਨੇ ਫੈਮਲੀ ਹੈ। ਉਹ ਕੀ ਕਰਦੇ ਨੇ ਸਾਰਾ ਕੁਛ ਨਾ ਮੇਡ ਤੇ ਸੁੱਟ ਹੋਇਆ, ਮੇੜ ਨਹੀਂ ਬੱਚੇ ਨੂੰ ਤਿਆਰ ਕਰਨਾ ਭੇਜਣਾ ਸਭ ਕਰਨਾ ਉਹ ਸ਼ਾਇਦ ਦੋ ਤਿੰਨ ਦਿਨ ਤੋਂ ਆਈ ਨਹੀਂ ਹੈਗੀ ਅਤੇ ਉਹਨੇ ਵੀ ਆਪਣੇ ਬੇਟੇ ਨੂੰ ਬਸ ਇੱਦਾਂ ਹੀ ਸਕੂਲ ਭੇਜ ਰਹੀ ਹੈ, ਕੋਈ ਯੂਨੀਫਾਰਮ ਪ੍ਰੈੱਸ ਨਹੀਂ ਮੈਨੂੰ ਦੇਖਿਆ ਅੱਜ ਵੀ ਸਵੇਰੇ ਕੋਈ ਯੂਨੀਫਾਰਮ ਪ੍ਰੈੱਸ ਨਹੀਂ ਕੋਈ ਸ਼ੂਜ ਨੀ ਪਲਿਸ਼ ਇੰਨੀ ਗੰਦੀ ਯੂਨੀਫਾਰਮ ਸਭ ਗੰਦਾ ਮੈਂ ਆਪਣੇ ਮਨ ਚ ਸੋਚ ਰਹੀ ਹਾਂ ਮੈਂ ਕਿਹਾ ਯਾਰ ਦੋ ਮਿੰਟ ਬੰਦਾ ਬੱਚੇ ਵੱਲ ਵੀ ਧਿਆਨ ਦੇ ਦਿੰਦਾ ਆ
ਗਾਲ ਐ ਦੇਖੋ ਆਪ ਵੀ ਬੱਚੇ ਦਾ ਧਿਆਨ ਸਾਨੂੰ ਆਪ ਹੀ ਰੱਖਣਾ ਪੈਣਾ ਇਹ ਤਾਂ ਹੈ ਨਹੀਂੀ ਕਿ ਕੋਈ ਹੋਰ ਆ ਕੇ ਰੱਖੇ ਮੈਡ ਰੱਖ ਰੱਖੇਗੀ ਤਾਂ ਰੱਖੇਗੀ ਆਪਾਂ ਕੋਈ ਧਿਆਨ ਹੀ ਨਹੀਂ ਰੱਖਣਾ ਆਪਦੇ ਬੱਚੇ ਦਾ ਦੇਖੋ ਆਪਾਂ ਆਪ ਸਾਫ਼ ਸੁਥਰੇ ਰਹਿੰਦੇ ਹਾਂ ਸਾਨੂੰ ਹੁੰਦਾ ਹੈ ਨਾ ਕਿ ਸਾਡੇ ਬੱਚੇ ਵੀ ਸਾਫ਼ ਸੁਥਰੇ ਰਹੇ
ਬਿਲਕੁਲ, ਬਿਲਕੁਲ ਚਲੋ ਯਾਰ ਆਪ ਇਹ ਕਲੀਨੈਸ ਹਾਈਜੀਨ ਰੱਖਣਾ ਇਹ ਜ਼ਰੂਰੀ ਆਪਣੇ ਉੱਤੇ ਗੱਲ ਨਹੀਂ ਹੈਗੀ ਦੇਖੋ ਸਾਨੂੰ ਜਿਵੇਂ ਮਹੱਲੇ ਵਾਲੇ ਹੁੰਦੇ ਨੇ ਹਨਾ ਜਿਵੇਂ ਸਾਡੇ ਘਰਾਂ ਦੇ ਬਾਹਰ ਖੰਭੇ ਹੁੰਦੇ ਨੇ ਤੁਹਾਨੂੰ ਪਤਾ ਖੰਭਿਆਂ ਦੇ ਉੱਤੇ ਵੀ ਲੋਕ ਉਹ ਨੇ ਕਿਵੇਂ ਉਹ ਗੰਦ ਸੁੱਟ ਦਿੱਤਾ ਹੁੰਦਾ ਹੈ ਫੁਲਕੇ ਪਾਤੰਦੇ ਨੇ ਸ਼ਿਲਕ ਕੇ ਸੋਟਦੇੁੰ ਹੁੰਦੇ ਦੇਖ ਉਹ ਵੀ ਤੇ ਉਹਦੇ ਨਾਲ ਵੀ ਤਾਂ ਜਮਸ ਵਗੈਰਾ ਪੈਦਾ ਹੋਣਗੇ ਕੀੜ ੜੇ ਹੋਣਗੇ ਉਹਦੇ ਨਾਲ ਸਮੈਲ ਹੋਏਗੀ, ਉਹ ਸ ਜਦੋਂ ਪੈਣੀ ਅਸੀਂ ਵੀ ਸਾਨੂੰ ਵੀ ਪ੍ਰੋਬਲਮ ਹੋਣੀ ਬੱਚਿਆਂ ਨੂੰ ਵੀ ਹੋਣੀ ਬੱਚੇ ਤਾਂ ਮੈਕ ਤੁਹਾਨੂੰ ਪਤਾ ਬਾਹਰ ਖੇਲਣਾ ਹੁੰਦਾ ਬੱਚਿਆਂ ਨੇ ਕੁਛ ਹੱਥ ਹੂੱਥ ਲੱਗ ਗਿਆ ਕੁਝ ਲੱਗ ਗਿਆ ਤੇ ਅਸੀਂ ਤਾਂ ਅੰਦਰ ਸਾਨੂੰ ਥੋੜੀ ਪਤਾ ਹੁਣ ਬੱਚੇ ਥੋੜੀ ਦੱਸ ਨੇ ਅੰਦਰ ਆ ਕੇ ਹਾਂ ਵੀ ਮੰਮਾ ਮੈਂ ਉੱਥੇ ਏਦਾਂ ਸੀ ਜਾਂ ਓਦਾਂ ਸੀ ਦੇਖੋ ਜਮਸ ਜਦੋਂ ਅੰਦਰ ਗਏ ਉਹ ਹੱਥਾਂ ਨਾਲ ਇਨਫੈਕਸ਼ਨ ਇਨਫੈਕਸ਼ਨ ਨਾਲ ਬਿਮਾਰ ਉਹ ਵੀ ਚੀਜ਼ ਤਾਂ ਸਾਨੂੰ ਸਾਫ਼ ਰੱਖਣੀ ਚਾਹੀਦੀ ਹੈ ਨਾ
ਆਪਦੇ ਬੱਚਿਆਂ ਨੂੰ ਆਪਾਂ ਵੀ ਦੱਸਾਂਗੇ। ਕੀ ਤੁਸੀਂ ਬਾਹਰ ਕੋਈ ਚੀਜ਼ ਖਾਂਦੇ ਹੋ। ਉਹਨੂੰ ਤੁਸੀਂ ਡਸਟਮੀਨ ਚ ਪਾਓ। ਅਗਰ ਬੱਚੇ ਵੀ ਸਾਡੇ ਵੀ ਬਾਹਰ ਜਾ ਕੇ ਗੰਦ ਪਾਣਗੇ। ਤਾਂ ਉਹ ਫਿਰ ਤਾਂ ਹੈ ਨਾ ਫਿਰ ਉਹ ਕਿੰਨੇ ਸਫ਼ਾਈ ਰੱਖਣੀ ਆਪਾਂ ਹੀ ਰੱਖਣੀ ਹੈ, ਆਪ ਆਪਾਂ ਜਦੋਂ ਐਵੇ ਚ ਕੰਮ ਹੀ ਵੀ ਕਰਾਂਗੇ ਆਪਾਂ ਆਪਾਂ ਰੋਟੀ ਬਾਹਰ ਨਾ ਰੱਖ ਕੇ ਅੱਜ ਕੱਲ ਤਾਂ ਗੋਗ੍ਰਾਮ ਵਾਲੇ ਆਉਂਦੇ ਨੇ ਉਹਨੂੰ ਤੁਸੀਂ ਦ ਫੜਾਓ। ਉਹ ਲੈ
ਹਾਂਜੀ ਹਾਂ ਬਿਲਕੁਲ ਬਿਲਕੁਲ ਉਹ ਤਾਂ ਗੱਲ ਹੈਗੀ ਹੈ, ਤੁਹਾਨੂੰ ਪਤਾ ਸਾਡੇ ਨਾਲ ਤੇ ਬਾਰਿਸ਼ ਹੋਈ ਸੀ ਬਾਰਿਸ਼ ਦੀ ਵਜ੍ਹਾ ਨਾਲ ਨਾ ਇੰਨੀ ਕੁ ਜ਼ਿਆਦਾ ਤੁਹਾਨੂੰ ਪਤਾ ਨਾਲੀਆਂ ਵੀ ਕਿੰਨੀਆਂ ਓਵਰਫਲੋ ਹੋ ਜਾਂਦੀਆਂ ਨੇ ਪਾਣੀ ਤੇ ਬਾਰ ਤੇ ਇਨੀ ਜਿਆਦਾ ਹੋ ਗਈ ਸੀ ਫਿਰ ਅਸੀਂ ਕੰਪਲੇਂਨ ਕੀਤੀ ਕੰਪਲੇਂਨ ਕਰਕੇ ਉਹਨਾਂ ਨੂੰ ਬੁਲਾਇਆ ਫਿਰ ਉਹਨਾਂ ਨੇ ਕੰਪਲੇਨ ਸਾਰਿਆਂ ਦੀ ਲਿੱਤੀ ਫਰ ਅਸੀਂ ਸਭ ਕਿਹਾ ਕਿ ਬਈ ਦੇਖੋ ਅਗਰ ਏਦਾਂ ਦੀ ਗੱਲ ਹੁੰਦੀ ਹੈ, ਤੇ ਬਈ ਰੋਜ਼ ਸਫ਼ਾਈ ਹੋਣੀ ਚਾਹੀਦੀ ਜ਼ਰੂਰੀ ਨੀ ਹੈਗਾ ਕਿ ਕਦੋਂ ਕੋਈ ਐਮਰਜੈਂਸੀ ਹੋਜੇ ਉਦੋਂ ਹੀ ਬੰਦਾ ਹੈਏ ਸਫਾਈ ਰੋਜ਼ ਕਰਾਣੀ ਚਾਹੀਦੀ ਹੈ, ਫਿਰ ਤਿੰਨ ਚਾਰ ਲੋਕਾਂ ਨੇ ਐਪਲੀਕੇਸ਼ਨ ਲੈ ਕੇ ਦਿੱਤੀ ਉਹਨਾਂ ਨੂੰ ਫਿਰ ਮਹੱਲੇ ਵਾਲੇ ਨੇ ਸਾਈਨ ਕਰਾਏ ਤੇ ਹੁਣ ਸਾਡੇ ਰੋਜ਼ ਮਤਲਬ ਪ੍ਰੋਪਰ ਤਰੀਕੇ ਨਾਲ ਸਫ਼ਾਈ ਹੋ ਰਹੀ ਹੈ।
ਉਹ ਤਾਂ ਦੇਖੋ ਆਪਦੇ ਹੱਥ ਹੈ, ਨਾ ਆਪਾਂ ਤੁਸੀਂ ਦੇਖੋ ਕੋਸ਼ਿਸ਼ ਕੀ ਪੁਰਾ ਹੋ ਤਾਂ ਸਭ ਕੁੱਛ ਹੀ ਸਕਦਾ ਜੇ ਆਪਾਂ ਕੋਸ਼ਿਸ਼ ਹੀ ਨਹੀਂ ਕਰਾਂਗੇ ਆਪਦੇ ਆਪਾਂ ਸੋਚਾਂਗੇ ਆਪਦੇ ਆਪ ਨੂੰ ਸਵਾਰ ਲਈਏ ਤਾਂ ਆਪਦੇ ਗਰ ਨੂੰ ਸਵਾਰ ਲਈਏ ਆਪਾਂ ਦੇਸ਼ ਲਈ ਵੀ ਤਾਂ ਸੋਚਣਾ ਹੈ, ਨਾ ਆਪਾਂ ਦੇਸ਼ ਲਈ ਵੀ ਕੁਛ ਕਰਨਾ ਹੈ। ਦੇਸ਼ ਵਿੱਚ ਵੀ ਆਪਾਂ ਹੀ ਰਹਿੰਨੇ ਹਾਂ ਸਾਡੇ ਸਾਡਾ ਪਰਿਵਾਰ ਹੀ ਰਹਿੰਦੇ ਨੇ ਸਾਰੇ ਦੋਸਤ ਯਾਰ ਸਾਰਾ ਕੁਛ ਹੀ ਹੈ।
ਬਿਲਕੁਲ ਬਿਲਕੁਲ ਤੁਹਾਡੀ ਗੱਲ ਤਾਂ ਸਹੀ ਹੈਗੀ ਹੈ ਨਾ, ਉਹ ਹੁਣ ਅਸੀਂ ਵੀ ਕੀ ਕਰ ਸਕਦੇ ਹਾਂ, ਇਹਨਾਂ ਨੂੰ ਸੋਚਣ ਵਾਲਿਆਂ ਨੂੰ ਤੇ ਲੋਕਾਂ ਨੂੰ ਪਾਣ ਵਾਲਿਆਂ ਨੂੰ ਵੀ ਗੰਦ ਪਤਾ ਹੋਣਾ ਚਾ ਜਿਵੇਂ ਹੁੰਦਾ ਨਾ ਕਿ ਜਿੱਥੇ ਲਿਖਿਆ ਹੁੰਦਾ ਹੈ, ਕਿ ਯਾਰ ਇੱਥੇ ਗੰਦ ਨਹੀਂ ਸੁੱਟਣਾ ਬਟ ਲੋਕਾਂ ਨੇ ਉੱਥੇ ਹੀ ਸੁੱਟਣਾ,
ਪਰ ਇੱਥੇ ਨਾ ਜਿਵੇਂ ਇਹਦੇ ਲਈ ਕੀ ਹੋਣਾ ਚਾਹੀਦਾ ਜਿਵੇਂ, ਫਾਈਨ ਵਗੈਰਾ ਲਗਾ ਦੀਏ, ਕੈਮਰਾ ਲਾ ਦਿੱਤੇ ਤਾਂ ਪਤਾ ਲੱਗ ਜਾਂਦਾ ਹੈ, ਹੁਣ ਫੋਰਨ ਕੰਟਰੀ ਚ ਤੁਸੀਂ ਕਿਹੜੀ ਵੀ, ਜਾ ਉੱਥੇ ਕਿੱਥੇ ਲੋਕੀ ਐਵੇਂ ਥੋੜੀ, ਛੁੱਟ ਦੇ ਨੇ ਉਹ ਆਪਦੇ, ਘਰ ਦੇ ਬਾਹਰ ਰੱਖਦੇ ਨੇ ਆਦਾ ਸਵੀਪਰ ਦਾ ਲੈਟ ਚੱਕ ਕੇ ਚਲਾ ਜਾਂਦਾ ਇੰਡੀਆ ਇੱਥੇ ਹੀ ਹੈ, ਕਿ ਮਤਲਬ ਕਿ ਲੋਕੀ ਦੇਖਦੇ ਹੈ, ਕੋਈ ਨਹੀਂ ਦੇਖ ਰਿਹਾ ਤਾਂ ਦੂਜੇ ਦੇ ਕਈ ਵਾਰ ਹੁੰਦਾ ਲੋਕੀ, ਗਲੀਆਂ ਵਿੱਚ ਕਿ ਮੈਂ ਦੇਖਦੀ ਹਾਂ ਨਾ, ਕਿ ਅ ਦੇਖਦੇ ਆ ਕਿ ਉਹ ਕੂੜਾ ਨਾ ਝਾੜੂ ਲਾਂਦੇ ਨੇ ਤੇ ਦੂਜੇ ਕੂੜਾ ਇਹ ਨੀ ਕਿ ਉਠਾ ਕੇ ਡਸਟਬਿਨ ਚ ਪਾ ਦੇਈਏ।
ਹਾਂਜੀ ਬਿਲਕੁਲ ਇਹ ਵੀ ਗੱਲ ਹੈਗੀ ਆ ਨਾਲੇ ਦੇਖੋ ਸਭ ਤੋਂ ਵੱਡੀ ਗੱਲ ਹੈ, ਜਿਹੜਾ ਸਵੇਰੇ ਕੁੂੜੇ ਵਾਲਾ ਆਦਾ ਹੈ, ਨਾ ਉਹਨੇ ਵੀ ਦੋ ਲਿਫਾਫੇ ਰੱਖੇ ਹੁੰਦੇ ਨੇ ਸੁੱਕਾ ਤੇ ਗਿੱਲਾ, ਬਟ ਪਾਣ ਵਾਲੇ ਵੇਖੋ ਸੁੱਕੇ ਚ ਵੀ ਗਿੱਲਾ ਪਾ ਦਿੰਦੇ ਨੇ,
ਉਹ ਤੋਂ ਫਿਰ ਆਪਾਂ ਲੋਕਾਂ ਨੂੰ ਧਿਆਨ ਦੇਣਾ ਪੈਣਾ ਕਿ ਮਤਲਬ ਜਿਹੜਾ ਜਿਹੜਾ ਜ ਕਈ ਚੀਜ਼ ਹੁੰਦੀ ਹੈ ਜਿੱਦਾਂ ਆਪਾਂ ਰੀਸਾਈਕਲ ਵੀ ਕਰ ਸਕਦੇ ਹਾਂ ਖਾਦ ਵਗੈਰਾ ਵੀ ਬਣਾ ਸਕ ਸਕਦੇ ਹਾਂ ਉਹਨਾਂ ਨੂੰ ਆਪਾਂ ਯੂਜ ਕਰੀਏ। ਗਿੱਲਾ ਕੂੜਾ ਵੱਖਰਾ ਰੱਖੀਏ ਤੇ ਸੁੱਕਾ ਕੂੜਾ ਵੱ ਸੌ ਰੱਖ, ਕੀ ਐ, ਤਾਂ ਆਪਾ ਆਪ ਹੀ ਆਪਾਂ ਧਿਆਨ ਰੱਖਣਾ। ਸਭ ਚੀਜ਼ਾਂ ਲਈ ਤਾਂ
ਹਾਂਜੀ -ਹਾਂਜੀ ਅਸੀਂ ਰੱਖਦੇ ਹਾਂ ਤਾਂ ਕਿਸੇ ਨੇ ਰੱਖਣਾ ਨੀ ਹੈਗਾ।
ਉਹ ਤਾਂ ਚਲੋ, ਦੇਖਦੇ ਹਾਂ ਹੁਣ ਮੈਂ ਵੀ ਸੋਚ ਰਹੀ ਸੀ ਤੁਹਾਡੇ ਨਾਲ ਮਿਲ ਕੇ ਨਾ ਇਸ ਚੀਜ਼ ਆਪਸ ਮਿਲ ਕੇ ਆਪਾਂ ਇਸ ਚੀਜ਼ ਬਾਰੇ ਹੋਰ ਲੋਕ ਲੋਕਾਂ ਨਾਲ ਵੀ ਗੱਲ ਕਰਕੇ ਡਿਸਕਸ ਕਰਾਂਗੇ, ਕਿ ਹਾਈਜਨਿਕ ਸਾਡੇ ਲਈ ਕਿੰਨਾ ਜ਼ਰੂਰੀ ਹੈ ਇਹਨਾਂ ਫਿਰ ਬੋਲ ਜਦੋ। ਹੈ
ਬਿਲਕੁਲ-ਬਿਲਕੁਲ ਕਰਨਾ ਪੈਣਾ ਸਾਨੂੰ ਏਹ ਕੁਛ ਬਟ ਆਪਾਂ ਮਿਲਾਂਗੇ ਫੇਰ, ਫੇਰ ਕਰਾਂਗੇਾਂ
ਬਿਲਕੁਲ-ਬਿਲਕੁਲ ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਨਾ
ਹਾਂਜੀ-ਹਾਂਜੀ ਮੈਨੂੰ ਵੀ ਵਧੀਆ ਲੱਗਿਆ ਠੀਕ, ਓਕੇ ਸਤਿ ਸ਼੍ਰੀ ਅਕਾਲ।